ਹੈਲੋ,
ਸਤਿ ਸ਼੍ਰੀ ਅਕਾਲ ਜੀ।
ਸਤਿ ਸ੍ਰੀ ਅਕਾਲ ਜੀ ਹੋਰ ਸਭ ਵਧੀਆ। ਵਧਆ ਜੀ ਵਧੀਆ ਤੁਸੀਂ ਸੁਣਾਓ ਠੀਕ ਓ। ਚਲੋ ਵਧੀਆ ਚਾਹੀਦਾ ਜੀ ਹੋਰ ਸੁਣਾਓ ਜੀ ਅੱਜ ਕਿਦਾਂ ਯਾਦ ਕੀਤਾ।
ਹਾਂਜੀ,
ਮੈਂ ਕਿਹਾ ਅੱਜ ਕਿੱਦਾਂ ਯਾਦ ਕੀਤਾ।
ਅੱਜ ਬਸ ਮੈਂ ਉਹ ਪੁੱਛਣਾ ਸੀ ਜੋ ਹੋ ਹੋਮ ਵਾਲ ਪੇਪਰ ਹੁੰਦਾ ਉਹ ਕੀ ਹੁੰਦਾ।
ਉਹ ਹੁੰਦੇ ਆ ਘਰਾਂ ਵਿੱਚ ਵਾਲ ਪੇਪਰ ਲੱਗਦੇ ਆ ਜੀ।
ਅੱਛਾ ਅੱਛਾ, ਉਹ ਸਟੀਕਰ ਵਾਲੇ ਚ ਹੁੰਦੇ ਨੇ
ਜੀ ਜੀ ਜੀ ਜੀ, ਸਟੀਕਰ ਵਾਲੇ ਵੀ ਹੁੰਦੇ ਐ ਕਸਟੋਮਾਈਜ਼ ਵੀ ਹੁੰਦੇ ਐ। ਠੀਕ ਐ, ਅਹ ਕਾਫੀ ਤਰ੍ਹਾਂ ਦੇ ਵਾਲਪੇਪਰ ਆਉਂਦੇ ਐ।
ਅੱਛਾ ਮਤਲਬ ਅਸੀਂ ਜੈਸੇ ਅਸੀਂ ਬੋਲੀਏ ਕਿ ਇੱਕ ਪਰਮਾਨੈਂਟ ਵਾਲਪੇਪਰ ਜੋ ਵੈਸੇ ਵੀ ਹੁੰਦੇ ਨੇ ਪਰਮਾਨੈਂਟ ਮਤਲਬ ਜੋ ਛੁਟਨ ਨਹੀਂ
ਦੇਖੋ ਪਤਾ ਕੀ ਐ ਮੈਂ ਤੁਹਾਨੂੰ ਦੱਸਣਾ ਵਾਂ ਵੋਲਪੇਪਰ ਮੈਂ ਤੁਹਾਨੂੰ ਦੱਸਣਾ ਵਾਂ ਕਿੰਨੇ ਤਰ੍ਹਾਂ ਦੇ ਹੁੰਦੇ ਆ ਇੱਕ ਹੁੰਦੇ ਆ ਕਸਟੋਮਾਈਜ਼ ਵਾਲ ਪੇਪਰ। ਇੱਕ ਹੁੰਦੇ ਐ ਅਹ ਠੀਕ ਹੈ ਇੱਕ ਹੁੰਦੇ ਆ ਫਲੈਕਸ ਵਾਲ ਪੇਪਰ। ਠੀਕ ਹੈ, ਫਲੈਕਸ ਵਾਲ ਪੇਪਰ ਹੁੰਦੇ ਹੈ। ਅਹ ਜੋ ਕਿ ਤੁਸੀਂ ਮਤਲਬ ਆਪਣੀ ਮਰਜ਼ੀ ਨਾਲ। ਜੋ ਮਰਜ਼ੀ ਡਿਜ਼ਾਇਨ ਦੇ ਦੋ ਠੀਕ ਐ। ਅਸੀਂ ਏ ਆਈ ਤੋਂ ਉਹਨੂੰ ਡਿਜ਼ਾਇਨ ਕਰਕੇ ਉਹਨੂੰ ਐਚ ਡੀ ਬਣਾ ਕੇ। ਐਚ ਡੀ ਬਣਾ ਕੇ ਉਹਨੂੰ ਅਹ ਜੋ ਕਲੀਅਰ ਫੋਟੋ ਨਹੀਂ ਆਇਆ ਉਹਨੂੰ ਕਲੀਅਰ ਫੋਟੋ ਕਰਕੇ। ਜੋ ਵੀ ਤੁਸੀਂ ਡਿਜ਼ਾਇਨ ਬਣਵਾਇਆ ਤੇ ਉਹਨੂੰ ਅਸੀਂ ਪ੍ਰਿੰਟ ਕਰਕੇ। ਪੇਸਟ ਕਰ ਦਿੰਦੇ ਹਾਂ।
ਅੱਛਾ-ਅੱਛਾ,
ਹਾਂ, ਸਿਰਫ਼ ਇਹੀ ਨਹੀਂ ਵਾਲਪੇਪਰ ਹੀ ਨਹੀਂ ਤੁਸੀਂ ਛੱਤ ਵੀ ਕਰਾ ਸਕਦੇ ਹੋ। ਜਿਹੜੇ ਅੱਜ ਕੱਲ੍ਹ ਅਹ ਸੀਲਿੰਗ ਵਾਲੇ ਡਿਜ਼ਾਈਨ ਹੈਗੇ ਨਾ ਵਾਲਪੇਪਰ ਵਿੱਚ। ਅਸੀਂ ਅਸੀਂ ਉਹ ਵੀ ਕਰਨੇ ਹਾਂ ਵਾਲਪੇਪਰ ਦੀ ਹੀ ਕੈਟੇਗਰੀ ਚ ਆਉਂਦੇ ਆ ਉਹ ਵੀ।
ਅੱਛਾ ਇਹਦੇ ਚ ਕੁਛ ਵਾਟਰਪੂਫ ਵੀ ਆਉਂਦਾ। ਵਾਟਰਪਰੂਫ ਵਾਲਪੇਪਰ ਹੁੰਦੇ ਨਾ ਜਿਹਨਾ ਅ ਪਾਣੀ ਆਉਦਾ ਤਾਂ।
ਹਾਂ ਹਾਂ ਬਿਲਕੁਲ ਹੁੰਦੇ ਆ, ਉਹ ਪਤਾ ਕੀ ਹੈ ਮੈਂ ਤੁਹਾਨੂੰ ਦੱਸਦਾ ਵਾਂ ਹੁਣ ਇੱਕ। ਇੱਕ ਹੁੰਦੇ ਆ ਵਾਟਰਪਰੂਫ ਕੋਫਲੈਕਸ ਵਾਲੇ ਹੁੰਦੇ ਆ। ਠੀਕ ਹੈ, ਇਹ ਜਿਹੜੇ ਮੈਂ ਤੁਹਾਨੂੰ ਇੱਕ ਇੱਕ ਹੁੰਦੇ ਆ ਕਸਟਮਾਈਜ਼। ਉਹ ਪੇਪਰ ਹੁੰਦਾ ਹੈ ਇੱਕ ਹੁਦੇ। ਇਹ ਹੈ ਰੋਲ ਵਾਲਪੇਪਰ ਹੁਣ ਇਹਦੇ ਚ ਸਿੰਥੈਟਿਕ ਮਿਕਸ ਹੁੰਦਾ ਠੀਕ ਹੈ। ਹੁਣ ਇਹਨਾਂ ਸਾਰਿਆਂ ਚ ਅੰਤਰ। ਹਾਂ ਤੁਸੀਂ ਹੁਣ ਜਿਸ ਜ ਜਿੰਨੇ ਜਿੰਨੇ ਪੈਸੇ। ਤੁਸੀਂ ਖਰਚੋਗੇ ਉਸ ਹਿਸਾਬ ਨਾਲ ਤੁਹਾਡੇ ਵਾਲਪੇਪਰ ਲੱਗ ਜਾਣਗੇ।
ਜੋ ਆ ਹੁੰਦੇ ਨੇ। ਵਾਟਰਪਰੂਫ ਵਾਲੇ ਲੀਕੇਜ ਹੋ ਰਹੀ ਤਾਂ ਇਹੀ ਵਾਲਪੇਪਰ ਚਿਪਕਾ ਦਾਂਗੇ ਤਾਂ ਲੀਕੇਜ ਖਤਮ ਹੋ ਜਾਏਗਾ ਉਸ ਜਗਾ ਤੋ।
ਨਹੀਂ ਲੀਕੇਜ ਨਹੀਂ ਮਤਲਬ ਸੀਲਣ ਤੋ ਬਚਾਓ ਹੋਏਗਾ।
ਹਾਂ ਉਹੀ ਮਤਲਬ ਕਹਿਣ ਦਾ ਉਹੀ ਮਤਲਬ ਸੀਲਨ ਤੋਂ ਬਚਾਵ ਹੈਗਾ ਅੱਛਾ।
ਤੁਹਾਨੂੰ ਦੱਸਦਾ ਵਾਂ ਮਤਲਬ ਦੀਵਾਰ ਗੰਦੀ ਹੈ। ਠੀਕ ਹੈ ਪਪੜੀ ਵਗੈਰਾ ਉਖੜ ਰਹੀ ਹੈ ਪਪੜੀ ਉਖੜ ਉਖੜ ਕੇ। ਕੇ ਦੀਵਾਰ ਬਿਲਕੁਲ ਗੰਦੀ ਲੱਗਣ ਲੱਗ ਜਾਂਦੀ ਹੈ ਤੇ ਅਸੀਂ ਫਿਰ ਉਹਦੇ ਅਕੋਰਡਿੰਗ ਉਹਦੇ। ਅਕੋਡਿੰਗ ਹੀ ਦੀਵਾਰ ਨੂੰ ਟ੍ਰੀਟ ਕਰਦੇ ਆ। ਮਤਲਬ ਉਹਦੇ ਅਕੋਰਡਿੰਗ ਹੀ ਅਸੀਂ। ਦੀਵਾਰ ਨੂੰ ਨਾ।
ਉਹ ਚ ਮਟੀਰੀਅਲ ਐਡ ਕਰ ਦੇ ਹੋ ਲਾਈਕ ਕਿ ਇਹਦੇ ਚ ਇਹ ਜਾਏਗਾ, ਇਹ ਜਾਏਗਾ, ਇਹ ਜਾਏਗਾ ਐਸਾ।
ਹਾਂਜੀ। ਹਾਂਜੀ ਹਾਂਜੀ ਹਾਂਜੀ ਹਾਂਜੀ ਠੀਕ ਹੈ ਤੇ ਅਸੀਂ ਫਿਰ ਦੇਖਣੇ ਹਾਂ ਕਿ ਇਹ। ਦੀਵਾਰ ਤੇ ਕਿਹੜਾ ਡਿਜ਼ਾਇਨ ਲੱਗੇਗਾ। ਕਿਉਂਕਿ ਪਿੱਛੇ ਅਹ ਕਈਆਂ ਤੇ ਮੈਂ ਖੁੱਦ ਦੇਖਿਆ ਕਰਿਆ ਘਰਾਂ ਦੇ ਵਿੱਚ ਪਲਸਤਰ ਹੁੰਦਾ। ਪਲਸਤਰ ਕਾਲਾ ਕਾਲਾ ਦਿਸਦਾ ਦਿਸਦਾ ਹੈ ਤੇ ਅਸੀਂ ਉਹਦੇ ਚ ਵਾਈਟ। ਹਾਂ ਅਸੀਂ ਵਾਈਟ ਵਾਲਪੇਪਰ ਲਗਾਵਾਂਗੇ। ਤੇ ਉਹ ਵਾਈਟ ਉਹਦੇ ਚੋਂ ਸ਼ੇਡ ਸ਼ੇਡ ਮਾਰੇਗਾ ਤੇ ਉਸ ਹਿਸਾਬ ਨਾਲ ਅਸੀਂ। ਫਿਰ ਡਾਰਕ ਲਗਾਉਂਦੇ ਹਾਂ ਡਾਰਕ ਲਗਾਵਾਂਗੇ ਤੇ ਉਹ ਸ਼ੇਡ ਨਹੀ ਆਏਗੀ। ਪਿੱਛੇ ਸੀਮਿੰਟ ਦੀ ਜਿਹੜੀ ਸ਼ੇਡ ਹਾਂਜੀ ਹਾਂਜੀ।
ਹਾਂ ਮਤਲਬ ਹੰਡਰਡ ਪ
ਹਾਂ, ਹਾਂ ਬਿਲਕੁਲ, ਬਿਲਕੁਲ ਮੈਂ ਤੁਹਾਨੂੰ ਦੱਸਦਾ ਵਾਂ। ਉਹਦੀ ਘੱਟ ਤੋਂ ਘੱਟ ਘੱਟ ਤੋਂ ਘੱਟ ਅੱਠ ਸਾਲ ਦੀ ਗਰੰਟੀ ਹੈ।
ਅੱਛਾ ਉਹਦੀ ਪ੍ਰਾਈਜ਼ ਕਿਨਾ? ਮਤਲਬ ਅਫੋਰਡੇਬਲ ਕਿਨਾ ਪ੍ਰਾਈਜ਼ ਬਣਦਾ ਉਹਦਾ? ਅਫੋਰਡੇਬਲ ਤਾਂ ਅਫੋਰਡੇਬਲ ਵੋਟਰਪੂਫ ਵਾਲਾ।
ਮੈਂ ਤੁਹਾਨੂੰ ਦੱਸਦਾ ਵਾਂ ਹੁਣ ਜਿਸ ਤਰ੍ਹਾਂ ਹੁਣ ਸਾਡਾ ਰੂਮ ਹੈ। ਦਸ, ਬਾਏ ਦਸ, ਦਾ ਠੀਕ ਹੈ ਦਸ ਬਾਏ ਦਸ ਦੀ ਇੱਕ ਦੀਵਾਰ ਹੋ ਗਈ। ਅਹ ਦਸ ਬਾਏ ਦਸ ਦੀ ਮੰਨ ਲਓ ਜਾਂ ਦਸ ਬਾਏ ਬਾਰਾਂ ਦੀ ਮੰਨ ਲਓ ਠੀਕ ਹੈ ਤੇ ਅਗਰ ਅਸੀਂ ਦਸ ਬਾਏ ਦਸ ਦਿਨ ਮੰਨਦੇ ਹਾਂ ਤੇ ਚਾਰ ਸੌ ਸਕੇਅਰ ਫੁੱਟ ਹੁੰਦਾ ਚਾਰ ਦੀਵਾਰਾਂ ਦਾ। ਠੀਕ ਹੈ, ਫੇਰ ਹਾਂ ਚਾਰ ਸੌ ਸਕੇਅਰ ਫੁੱਟ। ਹੁੰਦਾ ਲਗਭਗ ਇੰਨਾ ਖਰਚਾ ਆਉਂਦਾ ਪੰਜ ਹਜ਼ਾਰ ਤੇ ਖਰਚਾ ਆਉਦਾ ਹੈ।
ਅੱਛਾ, ਮਤਲਬ ਅਗਰ ਦਸ ਬਾਏ ਦਸ ਦਾ ਕਮਰਾ ਹੈ। ਅਗਰ ਚਾਰੋਂ ਵਾਲ ਔਰ ਛੱਤ ਵਾਲਾ ਵਾਲ ਅਲਗ।
ਉਹ ਅਲਗ ਸੀਲਿੰਗ ਵਾਲਾ ਅਲੱਗ। ਠੀਕ ਹੈ, ਹਾਂ ਕਿਉਂਕਿ ਉਹਦੇ ਵਿੱਚ। ਅ ਸਲਿੰਗ ਵਾਲੇ ਵਿੱਚ ਥੋੜਾ ਜਿਹਾ ਤੁਹਾਡੀ ਕੋਸਟ ਵੀ ਜ਼ਿਆਦਾ ਲੱਗਦਾ।
ਤੇ ਫਿਰ ਵੀ ਤੇ ਫਿਰ ਵੀ ਇਥੇ ਅਫੋਰਡੇਬਲ ਹੀ ਹੋ ਗਿਆ ਨਾ ਮਤਲਬ ਇੱਕ ਪੰਜ ਹਜ਼ਾਰ ਹੀ ਤੁਹਾਡੀ। ਚਾਰੋਂ ਦੀਵਾਰਾਂ ਉਹ ਤੋਂ ਸੇਫ ਹੋ ਰਹੀਆਂ ਨੇ ਤੇ ਫਿਰ ਤੇ ਅਫੋਰਡੇਬਲ ਹੀ ਹੋ ਗਿਆ ਨਾ।
ਹਾਂ ਹਾਂ ਜਿਸ ਤਰ੍ਹਾਂ ਹੁਣ ਅਸੀਂ ਕੀ ਹੈ ਕਿ ਪੰਜ ਹਜ਼ਾਰ ਤੁਹਾਡਾ ਰੂਮ ਹੋਇਆ ਤੇ ਇਹ ਮੰਨ ਕੇ ਚਲੋ ਕਿ ਤਿੰਨ ਹਜ਼ਾਰ ਰੁਪਏ ਦੀ ਤੁਹਾਡੀ ਛੱਤ ਹੋਈ ਕਿਉਂਕਿ ਉਹਦੇ ਚ ਸਾਡੀ ਲੇਬਰ ਐਕਸਟਰਾ ਲੱਗਦੀ ਹੈ ਮਟੀਰੀਅਲ ਵੀ ਫਾਲਤੂ ਲੱਗਦਾ
ਤੇ ਜਿੱਂ ਪੰਜ ਹਜ਼ਾਰ ਦਾ ਰੂਮ ਤੁਸੀਂ ਕਹਿ ਰਹੇ ਹੋ ਮਤਲਬ ਉਹਦੇ ਤੁਡੀ ਲੇਬਰ। ਚਾਰਜ ਵਿੱਚ ਗੁੜ ਵਧੀਆ ਲੱਗਦਾ।
ਇਨਕਲੂਡ ਹੁੰਦੇ ਜ ਸਾਰਾ ਕੁਛ ਚਾਰਜ ਵਿੱਚ ਹੀ ਹੁੰਦਾ ਅਹ ਉਹਦੇ ਵਿੱਚ ਬਸ। ਤੁਹਾਡਾ ਅਗਰ ਹਾਂ ਹਾਂ ਅਗਰ ਤੁਸੀਂ ਤੇ ਅਹ ਅਹ ਅਗਰ ਦੂਰ ਹੈਗੇ ਉਹ ਦੂਰ ਰਹਦੇ ਨਾ ਤੁਸੀਂ ਤੇ ਤੁਹਾਡਾ ਟਰਾਂਸਪੋਰਟੇਸ਼ਨ ਦਾ ਖਰਚਾ ਬੱਚਾ ਅਲੱਗ ਲੱਗਿਆ ਯਾਨੀ ਕਿ ਸਾਡਾ ਆਉਣਾ ਜਾਣਾ ਤੁਹਾਨੂੰ ਟੇ ਕਰਨਾ ਪਏਗਾ।
ਅੱਛਾ, ਅੱਛਾ।
ਹਾਂ।
ਮਤਬ ਲਾਈਕ ਅਗਰ ਜੈਸੇ ਮੰਨ ਲੋੋ ਅਸੀਂ ਬੋਲੀਏ ਕਿ ਹਾਂ ਚਲੋ ਅਗਰ ਜੈਸੇ ਦਸ ਹਜ਼ਾਰ ਦਾ ਖਰਚਾ ਮਿਨੀਮਮ ਮੰਨ ਕੇ ਚਲੀਏ ਅਗਰ ਲੋਕਕਲ ਹੈ ਤੇ।
ਹਾਂ, ਹਾਂ। ਬਿਲਕੁਲ, ਬਿਲਕੁਲ, ਬਿਲਕੁਲ।
ਹਨ ਕਿ ਦੋ ਉੱਪਰ ਨੀਚੇ ਹੋਈ ਜਾਂਦਾ ਲੈਕ ਕਦੀ ਕੁਛ, ਕਦੀ ਕੁਛ। ਕਰਕੇ ਤੇ ਇਤਨਾ ਬਜਟ ਲੈ ਕੇ ਚੱਲਣਾ ਚਾਹੀਦਾ ਆਪਣਾ ਕਿ ਤੁਾਨੂੰ ਅਗਰ ਇੱਕ ਰੂਮੂ
ਹਮ।
ਵੂਫ ਲੇਕਿਨ ਦਸ ਬਾਏ ਦਸ ਦਾ ਕਮਰਾ ਛੋਟਾ ਹੁੰਦਾ ਹੋਏਗਾ ਨਾ।
ਹਾਂ ਉਹ ਤਾਂ ਹੈ ਹੀ ਹੈ। ਛੋਟਾ ਛੋਟਾ ਤਾਂ ਹੁੰਦਾ ਹੀ ਹੈ ਕਮਰਾ। ਲੇਕਿਨ ਇਹ ਕਿ ਚਲੋ ਕਮਰੇ ਦੀ ਲੁੱਕ ਚੇਂਜ ਹੋ ਜਾਂਦੀ ਹੈ।
ਤੇ ਫੇਿਰ ਤਾਂ ਅੱਛਾ ਹੈ। ਅਸੀਂ ਸੋਚ ਰਹੇ ਸੀ ਕਿਸੀ ਕੁ ਸਾਡੇ ਰੂਮ ਜ ਪ੍ਰੋਬਲਮ ਹੈਗੀ ਲਿਟ ਬਟ ਸਚ ਸੀ ਕਿਸੀਂ ਕੋਈ ਜੁਗਾੜ ਕਰਵਾਾਂਗੇ ਤਾਂ ਹੁਣ ਆਈਡੀਆ ਮਿਲ ਗਿਆ ਕਿ ਹਾਂ ਇਹ ਅੱਛਾ ਪਰਫੈਕਟ ਹੈ ਵਾਟਰਪੂਫ ਵਾਲਾ ਲੱਗ ਜਾਏਗਾ ਫਿਰ ਦਿੱਕਤ ਹੀ ਨਹੀਂਹੈ।
ਹਾਂ, ਹਾਂ। ਬਿਲਕੁਲ, ਬਿਲਕੁਲ ਗਰੰਟੀ ਹੈ। ਮੈਂ ਤੁਹਾਨੂੰ ਲਿਖ ਕੇ ਦੇ ਦ ਹਾਂ। ਅੱਠ ਸਾਲ ਦੀ ਗਰੰਟੀ ਹੈ। ਵਾਲਪੇਪਰ ਜਿਸ ਤਰ੍ਹਾਂ ਮਰਜ਼ੀ ਲਗਵਾਓ ਕੋਈ। ਘਨੀ ਆਏਗੀ ਠੀਕ ਹੈ ਤੁਹਾਡੇ ਘਰ ਦੀ ਜਿਹੜੀ ਤੁਸੀ ਮੈਨੂੰ ਕੰਡੀਸ਼ਨ ਦੱਸੀ ਹੈ। ਕਿਜ਼ ਹੈ ਠੀਕ ਹੈ ਤੇ ਉਹ।
ਸਾਡਾ ਪਤਾ ਕੈਸਾ ਹੈ। ਮੈਂ ਦੱਸਿਆ ਸਾਡਾ ਨਾ ਘਰ ਦਾ ਜੋ ਅ ਜੋ ਸਾਈਡ ਵਾਲ ਨੇ ਨਾ ਉਹ ਤਾਂ ਪਰਫੈਕਟ ਨੇ। ਦੇਖ ਨਾਦ ਬਰਾਬਰ ਦੀ
ਹਮ, ਹਮ।
ਕੋਈ ਦਿੱਕਤ ਨ ਭਲੀ ਹੈ। ਨਾ ਉਹ ਪ੍ਰੋਬਲਮ ਕਰਦੀ ਉਹ ਵੀਸੇ ਨੀ ਪੂਰੀ ਥ ਸਿਰਫ ਥੋੜ੍ਹੀ ਜਿਨੀ ਲੇਕਿਨ ਉਹਦਾ ਥੋੜੇ ਜਿ ਨਾਲ ਜੁਗਾੜ ਤਾਂ ਕੋਈ ਹੈ ਨਹੀਂ।
ਹਾਂ। ਬਿਲਕੁਲ, ਬਿਲਕੁਲ, ਬਿਲਕੁਲ।
ਲਕ ਸਮਾਲ ਜਗ੍ਹਾ ਤੇ ਕੀ ਹੋ ਸਕਦਾ। ਜੈਸੇ ਸਾਡਾ ਫੈਨ ਏ ਏਕ ਮੈਂ ਜੱਸੀ ਤੁੰਆਨੂੰ ਮੈਂ ਇੱਕ ਆਈਡੀਆ ਦੇ ਰਹੀ ਹਾਂ। ਲਾਈਕ ਜੱਸੀਂ ਸਾਡਾ ਸੈਨੇ ਤੇ ਸਿਰਫ ਉਹਦੇ ਪਾ ਉਹਦੇ ਆਸ-ਪਾਸ ਈ ਲੀਕੀਜ ਹੋ ਰਿਆ, ਅਗਰ ਇੱਕ ਆਈਡੀਆ ਬੋਲਦੀ ਆ। ਤੇ ਸਿਰਫ ਅਸੀ ਆਸ-ਪਾਸ ਵੀ ਕਰਾ ਸਕਦੇ ਹਾਂ ਜਾਂ ਮਤਲਬ ਪੂਰੀ ਵਾਲ ਹੀ ਕਰਾਉਣੀ ਪਏਗੀ। ਉਪਰ ਵਾਲੀ
ਦੇਖੋ ਪਤਾ ਕੀ, ਮੈਂ ਤਾਂ ਤੁਹਾਨੂੰ ਏਹੀ ਰੈ ਦੇਣਾ ਚਾਵਾਂਗਾ। ਤੁਹਾਨੂੰ ਅਗਰ ਉਹਦੇ ਆਸ ਪਾਸ ਨਾਈ ਕਰਾਓ ਤਾਂ ਅੱਛੀ ਗੱਲ ਹੈ ਪੂਰੀ ਦੀਵਾ ਕਰਾਓ ਲੁੱਕ ਵੀ ਚੇਂਜ ਹੋ ਹੋਗੀ, ਅੱਛਾ ਲੱਗੇਗਾ। ਔਰ ਐਵੀ ਨ ਲੱਗੇਿਆ ਕਿ ਅਸੀਂ ਟੈਂਪਰੇਰੀ ਕੰਮ ਕੀਤਾ ਹੈ ਕੰਮ ਉਹ ਕਰਵਾਓ ਜਨਮਲ ਜੇੜਾ ਅੱਛਾ ਲੱਗੇ ਚਾਰ ਹਾਂ ਚਾਰ ਤੁਹਾਡੇ ਘਰ ਬੰਦੇ ਆਣ। ਚਾਰ ਤੁਹਾਡੇ ਬੰਦੇ ਆਉਣ ਤੁਸੀਂ ਸਾਡਾ ਨੰਬਰ ਦਓ। ਬ ਦੇਖੋ ਇਹਨਾਂ ਭਾਈ ਸਾਹਿਬ ਨੇ ਜਾਂ ਜੋ ਵੀ ਤੁਸੀਂ ਕਹਿਣਾ ਚਾਹੁੰਦੇ ਹੋ ਵੀ ਕੰਮ ਕਰਾਇਆ ਇਹਨਾਂ ਕੋਲੋਂ ਤਾਂ ਕਿ ਸਾਨੂੰ ਹੋਰ ਕੰਮ ਮਿਲੇ ਦੇਖੋ ਕੰਮ ਅੱਛਾ ਕਰਾਂਗੇ ਤੇ ਸਾਨੂੰ
ਬਿਲਕੁਲ-ਬਿਲਕੁਲ ਕਲਾਇੰਟ ਵੱਧਣਗੇ। ਬਿਜਨੈਸ ਤੇ ਆਈ ਚਲਦੈ। ਵਿਸ਼ਵਾਸ ਕੰਮ ਦੇ ਉੱਪਰ
ਹਾਂਜੀ, ਹਾਂਜੀ, ਹਾਂਜੀ, ਹਾਂਜੀ ਹੁਣ ਦੇਖੋ ਪਰਮਾਤਮਾ
ਤੁਹਾਡਾ ਆਡੀਆ ਮਤਲਬ ਬਹੁਤ ਅੱਛਾ ਲੱਗਿਆ ਬ ਪਰੂਫ ਵੌਲਪੇਪਰ ਵਾਲਾ ਬਹੁਤ ਮਸਤ ਆਈਡੀਆ ਐ, ਸੋਚਦੀ ਸੀ ਕੁਛ ਕੀ ਸੀ ਕੁਛ ਕਰਾਂਗੇ। ਅਗਰ ਮੌਨਸੂਨ ਆਂਣ ਤੋਂ ਪਹਿਲੇ-ਪਹਿਲੇ ਕੋਈ ਜੁਗਾੜ ਕਰਾ ਲਈਏ। ਹੁਣ ਮੈਂ ਸੋਚਾਂ
ਸੋਚਾਗੇ, ਗੱਲ ਕਰਾਂਗੇ ਸੋਚਾਂਗੇ ਕਿ ਹਾਂ ਹੋ ਗ ਹੂੰ-ਹੂੰ-ਹੂੰ ਨਹੀਂ, ਦੇੇਖੋ ਮੌਸਮ ਵਾਲਾ ਤੇ ਕੋਈ ਈਸ਼ੂ ਹੈ ਹੀ ਨੀ ਏਦੇ ਚ ਕੋਈ ਕ ਨਹੀਂ ਆਗੀ ਮੌਸਮ ਵਾਲ ਹੂੰ।
ਕਿਸੇ ਪ੍ਰੋਬਲਮ ਤਾਂ ਹੁੰਦੀ ਹੈ ਨਾ ਮੌਨਸੂਨ ਆ ਰਿਹਾ ਤੇ ਤਾਂ ਪ੍ਰੋਬਲਮ ਹੁੰਦੀ ਹੈ ਪਾਣੀ ਦੀ। ਬਾਰਿਸ਼ ਵਗੈਰਾ ਆਏਗੀ ਤੇ ਲੈਂਟਰ ਕਈ ਵਾਰ ਨਾ ਚੋਣ ਲੱਗ ਜਾਂਦਾ।
ਹਾਂ ਤੇ ਉਹਦਾ-ਉਹਦਾ ਰੀਜ਼ਨ ਇੱਕ ਹੋਰ ਨੀ ਹੁੰਦਾ ਉਹ ਪਰ ਕੋਈ ਤੁਆਡੀ ਛੱਤ ਤੇ ਹੋ ਸਕਦਾ। ਕੋਈ ਅ ਗੈਪ ਵਗੈਰਾ ਹੋਏ ਦੀਵਾਰ ਤੁਹਾਡੀ ਠੀਕ ਐ ਹੋਰ ਸੀਮਿੰਟ ਵਗੈਰਾ ਭਰ ਦੋ ਜੋ ਉੱਪਰ ਵਾਲਾ ਹੁੰਦਾ ਨਾ ਉੱਪਰ ਵਾਲਾ ਹਾਂ ਉਪ ਵਾਲਾ ਉਹ ਵਾਲਾ। ਅੱਛਾ-ਅੱਛਾ ਠੀਕ ਹੈ ਠੀਕ ਹੈ ਚਲੋ ਮਤਲਬ ਲ ਤੁਸੀਂ ਇੱਕ ਕੰਮ ਕਰੋ ਨਾ। ਤੁਸੀਂ ਮੈਨੂੰ ਬੁਲਾਓ ਆਪਣੇ ਘਰ ਬੁਲਾਓ। ਤੇ ਮੈਂ-ਮੈਂ ਸਾਰੀ ਕੰਡੀਸ਼ਨ ਦੇਖ ਕੇ ਉਸ ਹਿਸਾਬ ਨਾਲ ਮੈਂ ਦੇਖ ਲਾਂਗਾ ਕਿ ਤੁਹਾਡੇ ਘਰ ਕੀ ਚੀਜ਼ ਚੱਲੇਗੀ ਮਤਲਬ ਕਿਹੜਾ-ਕਿਹੜਾ ਮਟੀਰੀਅਲ ਲਗਾਵਾਂਗਾ ਜਿਸ ਕਾਰਨ ਤੁਹਾਡੇ ਸਾੇ ਦੀਵਾਰ ਦੀ ਸੀਲਨ ਜਾਂ ਕੋਈ ਵੀ ਸਮੱਸਿਆ ਦਾ ਸਮਾਧਾਨ ਹੈ। ਉਹ ਮੈਂ ਕਰ ਪਾਵਾਂ। ਠੀਕ ਹੈ ਨਾ ਬਿਲਕੁਲ। ਹਾਂ ਦੇਖੋ ਜੀ ਅਸੀਂ ਤੇ ਕਈ ਤਰ੍ਹਾਂ ਕਈ ਘਰਾਂ ਦੇ ਅ ਮਤਲਬ ਸਮੱਸਿਆਵਾਂ ਦਾ ਓ ਸਾਨੂੰ ਅਜੇ ਵੀ ਯਾਦ ਕਰਦੇ ਨੇ। ਕਿ ਵੀਰ ਜੀ ਤੁਸੀਂ ਆਏ ਸੀ ਉਹਨਾਂ ਨੇ ਬ ਕਿ ਹੋਰ ਵੀ ਸਾਨੂੰ ਕੰਮ ਦਵਾਇਆ ਅੱਗੇ ਵੀ ਕੰਮ ਦੇਖੋ ਕੰਮ ਜਨਮਨ ਕਰਦੇ ਹ। ਉਹ ਕੰਮ ਨੀ ਹੈਗਾ ਕਿ ਹੂਣ ਕਰਕੇ ਚਲੇ ਗਏ। ਪੈਸੇ ਲਤੇ ਚਲੋ ਛੁੱਟੀ ਨਹੀਂ ਐਸਾ ਕੁਛ ਨਹੀਂ ਹੈਗਾ। ਪੈਸੇ ਦਾ ਲਾਲਚ ਨੀ ਹੈ ਸਿਰਫ਼ ਕੰਮ ਦਾ ਲਾਲਚ ਹੈ ਬਸ ਹਾਂ ਉਹ ਤਾਂ ਹੈ ਤਾਂ ਕੋਈ ਬਿਨਸ ਮੈਨ ਬਾ ਤੁਹਾਨੂੰ ਦੱਸਣਾ ਹੀ ਦੂਸਰੀ ਗੱਲ ਮੈਂ ਤੁਹਾਨੂੰ ਦੂਸਰੀ ਗੱਲ ਤੁਹਾਨੂੰ ਅ ਤੇ ਵਾਟਰਪੂਫ ਸੀ ਨਾ ਜਿਹੜਾ ਦੂਸਰਾ ਕਸਟਮ ਹੁੰਦਾ ਨਾ ਕਸਟੋਮਾਈਜ਼ ਹੁੰਦਾ ਉਹਦੇ ਵਿੱਚ ਕੀ ਹੈ ਕਿ ਮਤਲਬ ਪਿੱਛੇ ਤੁਹਾਡੇ ਸਲਣ ਹੈ ਨਾ ਸਲਣ ਰੁਕੇਗੀ ਨ ਉਹ ਪ੍ਰਿੰਟ ਬਹੁ ਬਹੁਤ ਅੱਛਾ ਹੈਏਗਾ। ਲੇਕਿਨ ਉਹਦੀ ਗਰੰਟੀ ਕੋਈ ਨਹੀਂੀ ਹੈਗੀ ਉਹ ਕਿਉਂਕਿ ਪਿੱਛੇ ਫ ਹ ਸਿਲਣ ਹੋਏਗੀ ਸਿਲਣ ਦੇ ਕਾਰਨ ਨਾ ਉਹ ਉਖੜਨਾ ਸ਼ੁਰੂ ਹੋ ਜਾਵੇਗਾ ਫੁੱਲਣਾ ਸ਼ੁਰੂ ਹੋ ਜਾਵੇਗਾ ਉਹ
ਹੂੰ
ਸਮਝ ਨਾ ਜਿਹੜਾ ਪੇਪਰ ਹੁੰਦਾ ਉਹਦੇ ਤੇ ਉਹ ਪਲਾਸਟਿਕ ਹੁੰਦਾ ਹੈ ਜਿਹੜਾ ਉਹ ਜ਼ਰਾ ਦੂਸਰਾ ਹੁੰਦਾ ਕਸਟਮਾਈਜ਼ ਵਾਲਾ ਉਹਦੇ ਚ ਸੰਥੈਟਿਕ ਤੇ ਕਾਗਜ਼ ਮਿਕਸ ਹੁੰਦਾ
ਹ ਅੱਛਾ ਲਾਈਕ ਜੋ ਸਾਨ ਨਲਾਈਨ ਸ਼ੋ ਹੁੰਦੇ ਨੇ ਉਹ ਦੂਸਰੇ ਕਾਗਜ਼ ਵਾਲੇ ਹੁੰਦੇ ਨੇ ਹੈਨਾ।
ਉਹ ਕੁਛ ਹੋਰ ਚੀਜ਼ ਹੁੰਦੀ ਹੈ ਸਾਡਾ ਮਤਲਬ ਜਿਹੜਾ ਪ੍ਰੋਫੈਸ਼ਨਲ ਕੰਮ ਹੈਗਾ ਉਹ ਉਹ ਪਹਿ ਨਲਾਈਨ ਨਾ ਮੰਗ ਕੇ ਮਨ ਲਗਾਏ
ਮਤਲਬ ਠੀਕ ਠਾਕ ਨਈ ਇਕ ਫੋਮ ਹੁੰਦੀ ਐ ਨਾ ਵੈਸਾ ਵਾਲ ਪੇਪਰ ਏ ਓ।
ਅੱਛਾ, ਅੱਛਾ, ਅੱਛਾ, ਅੱਛਾ, ਅੱਛਾ ਠੀਕ ਐ-ਠੀਕ‌ਐ ਨਹੀਂ ਚਲੋ ਦੇਖੋ ਉਹ ਅਸੀਂ ਨਾ ਡੀਲ ਕਰਦੇ ਹਾਂ ਨਾ ਕੁਛ ਅ ਤੇ ਇੱਕ ਜਨਮਨ ਮਤਲਬ ਕਰਦੇ ਹਾਂ ਅਸੀਂ ਵੱਡੀ-ਵੱਡੀ ਕੋਠੀਆਂ ਵਿੱਚ ਕੰਮ ਕਰਦੇ ਹਾਂ ਜਾ-ਜਾ ਕੇ। ਸਾਨੂੰ ਤੇ ਮਤਲਬ ਉਹੀ ਕੰਮ ਆਉਂਦਾ ਜੋ ਪ੍ਰੋਫੈਸ਼ਨਲ ਆਏ ਇਹ ਕੰਮ ਨੀ ਹੈਗਾ ਕਿ ਮਤਲਬ ਉਹ ਔਨਲਾਈਨ ਮੰਗਾਵਾ ਕੇ ਅੱਗੇ ਲਗਾਤਾ ਨਾ ਸਾਡੇ ਕੋਲ ਬਹੁਤ ਸਾਰੇ ਸੈਂਪਲਸ ਵੀ ਹੈਗੇ ਨੇ ਅਗਰ ਤੁਸੀਂ ਕਹੋਗੇ ਤੇ ਮੈਂ ਤੁਹਾਨੂੰ ਮੈਨੂੰ ਐਡਰਸ ਸੈਂਡ ਕਰ ਦੇਣਾ ਮੈਂ ਤੁਹਾਨੂੰ ਉੱਥੇ ਹੀ ਪ੍ਰੋਵਾਈਡ ਕਰਵਾ ਦ ਵਾਂ ਕੋਰੀਅਰ ਭੇਜਵਾ ਦ ਵਾਂ ਸਿੰਪਲ ਦਾ ਹਾਂਜੀ ਹਾਂਜੀ
ਦੱਸਾਂਗੀ
ਠੀਕ ਹੈ ਜੀ ਓਕੇ ਮੈਨੂੰ ਦੱਸ ਦੇਣਾ ਸਮਝਗਾ ਸਤਿ ਸ੍ਰੀ ਅਕਾਲ ਜੀ ਠੀਕ ਹੈ ਜੀ ਠੀਕ ਹੈ।